ਸਤਿ ਸ਼ੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਤੁਸੀਂ ਕਿਵੇਂ ਹੋ ਜੀ?
ਅਸੀਂ ਠੀਕ ਠਾਕ ਜੀ, ਤੁਸੀਂ ਕਿਵੇਂ ਹੋ ਜੀ?
ਅਸੀ ਵੀ ਵਧੀਆ ਜੀ। ਹੋਰ ਕੀ ਕਰ ਰਹੇ ਸੀ ਤੁਸੀਂ? ਅੱਛਾ ਜੀ ਘਰ ਦੇ ਕੰਮ ਕਰ ਲਏ ਤੁਸੀਂ?
ਹਾਂਜੀ ਕਰੀ ਕਰਕੇ ਹਟੇ ਜੀ।
ਅੱਛਾ ਜੀ ਅੱਛਾ
ਹਾਂਜੀ ਤੁਸੀਂ ਕੀ ਕਰਦੇ ਤੀ?
ਅਸੀਂ ਕੁਛ ਨਹੀਂ ਕਰ ਰਹੇ ਜੀ ਅਸੀਂ ਹੁਣ ਘਰ ਦੇ ਕੰਮ ਕਰਨੇ ਨੇਗੀ ਸਬਜ਼ੀ ਬਣਾਉਣੀ ਹੈ ਰੋਟੀ ਬਣਾਉਣੀ ਹੈ
ਅਛੀਆ ਜੀ।
ਹਾਂਜੀ।
ਕਾਹਦੀ ਸਬਜ਼ੀ ਬੁਲਾਉਂਗੇ ਜੀ ਫਿਰ ਅੱਜ?
ਅਸੀਂ ਇੱਕ ਪੇਠਾ ਬਣਾਉਣਾ ਹੈਗਾ, ਇੱਕ ਕੱਦੂ ਬਣਾਉਣਾ ਹੈਗਾ ਜੀ। ਮੈਨੂੰ ਪੇਠਾ ਵਧੀਆ ਲੱਗਦਾ ਹੈਗਾ ਮਿ ਠਾ
ਅੱਛਾ ਜੀ ਲੂਣ ਮਿਰਚਾਂ ਲਾਣੀ ਹੀ ਵਧੀਆ ਲੱਗਦਾ ਜੀ ਪੇਠਾ?
ਨਹੀਂ ਨੂਣ ਮਿਰਚ ਵਾਲਾ ਨੀ ਵਧੀਆ ਲੱਗਦਾ, ਜੀ ਅਸੀਂ ਮਿੱਠਾ ਹੀ ਬਣਾਨੇ ਆਗੇ।
ਅਸਿਆ ਜੀ।
ਹਾਂਜੀ।
ਠੀਕ ਐ ਜੀ।
ਹੋਰ ਤੁਸੀਂ ਦੱਸੋ, ਘਰ ਦੇ ਕੰਮ ਸਾਰੇ ਨਿਬੇੜ ਦਿੱਤੇ?
ਨਾ ਮੈਂ ਤਾਂ ਨਬੇੜਤੇ ਹੀ ਏਨੇ ਮੈਂ ਕਰਨੇ ਹੁੰਦੇ ਨੇ ਬਾਕੀ ਹੁਣ ਮੰਮਾ ਕਰਦਏ ਨੇ।
ਅੱਛਾ ਜੀ ਅੱਛਾ-
ਹਾਂਜੀ ਮੈਂ ਸਾਨੂੰ ਪਾਣੀ ਪਿਲਾ ਕੇ ਨਵਾਤੀਆ ਜੀ ਹੁਣ ਧਾਰ ਕੱਢ ਕੇ ਆਏ ਨੇ ਮੰਮਾ।
ਅੱਛਾ ਜੀ ਅੱਛਾ।
ਦੁੱਧ ਦਾਧ ਸਾਂਭ ਰਹੇ ਨੇ ਭੈਂਸਾ ਦਾ
ਅੱਛਾ ਜੀ
ਹਾਂਜੀ ਜੀ
ਚਲੋ ਵਧੀਆ ਗੱਲ ਹੈ ਤੁਸੀਂ ਧਾਰ ਬਹੁਤ ਜਲਦੀ ਕੱਢ ਲੈਂਦੇ ਹੋਂਗੇ।
ਹਾਂਜੀ ਮੰਮਾ ਕੱਢ ਲੈਂਦੇ ਨੇ ਜੀ ਫਿਰ ਜਾਣਗੇ ਜੀ।
ਅੱਛਾ ਜੀ ਅੱਛਾ ਕਿਹਨਾਂ ਦੀ?
ਮਰਗਤ ਹੋਈ ਹੋਈ ਹੈ ਜੀ ਰਿਸ਼ਤੇਦਾਰ ਮਤਲਬ ਪਿੰਡ ਚ ਰਿਸ਼ਤੇਦਾਰੀ ਚ ਹੀ ਆ।
ਅੱਛਾ ਜੀ
ਹਾਂਜੀ
ਚਲੋ ਵਧੀਆ ਗੱਲ ਹੈ ਇਹ ਜਾ ਆਉਣਗੇ ਅਗਲੇ ਦਾ ਦੁੱਖ ਘੱਟ ਟ ਹੋ ਜਾਂਦਾ ਹੈਗਾ ਸੁਣ ਕੇ।
ਹਾਂਜੀ
ਤੇ ਫਿਰ ਉਹਨਾਂ ਦੇ ਭੋਗ ਕਦੋਂ ਹੈਂਗਾ ਜੀ?
ਕੱਲ ਨੂ ਜੀ।
ਅੱਛਾ ਜੀ ਅੱਛਾ
ਹਾਂਜੀ
ਫਿਰ ਮੇਰੇ ਮੰਮਾ ਤਾਂ ਨਹੀਂ ਆਉਂਦੇ ਹੋਣੇ।
ਪਤਾ ਨਹੀਂ ਜੀ
ਕਿਉਂਕਿ ਸਾਡੇ ਤਾਂ ਉੱਥੇ ਬੋਰ ਲਾ ਰਹੇ ਨੈਂਗੇ।
ਈ
ਹਾਂਜੀ ਉਹਨਾਂ ਦਾ ਬੋਰ ਟੁੱਟ ਗਿਆ ਸੀਗਾ।
ਠੀਕ ਆ ਜੀ।
ਉਹ ਲਾ ਰਹੇ ਨੇ ਹੈਂਗੇ।
ਅੱਸ ਆ ਜੀ।
ਹਾਂਜੀ ਫਿਰ ਤਾਂ ਕਰਕੇ ਰੋਟੀ ਬਣਾਉਣੀ ਸਾਰਾ ਕੁਛ ਚਾਅ ਦੇਣੀ ਉਹਨਾਂ ਨੂੰ ਇਹ ਤਾਂ ਬਹੁਤ ਔਖਾ ਹੋਜੂਗਾ।
ਅਸੀ ਆਈ
ਹਾਂਜੀ ਫੇਰ ਤੁਸੀਂ ਵੀ ਜਾਉਂਗੇ ਹੀ ਕੱਲ ਨੂੰ,?
ਨਾ ਜੀ ਮੈਂ ਨੀ ਜਾਂਦਾ ਜੀ।
ਅੱਛਾ ਜੀ ਅੱਛਾ।
ਹਾਂਜੀ
ਉਹਨਾਂ ਦਾ ਬੇਟਾ ਤੁਹਾਡਾ ਦੋਸਤ ਨਹੀਂ ਸੀਗਾ ਜੀ
ਹੈਗਾ ਈ ਬਸ ਨੀ ਊਂ ਹੀ ਜਦ ਜੀਆ ਈ ਨੀ ਕਰਦਾ ਸੀ ਜਾਣ ਨੂੰ
ਅੱਛਾ ਜੀ ਅੱਛਾ ਤੁਹਾਨੂੰ ਔਖਾ ਲੱਗਦਾ ਹੈਗਾ ਜਾਣਾ
ਹਾਂਜੀ
ਅੱਛਾ ਜੀ ਚਲੋ ਕੋਈ ਗੱਲ ਨਹੀਂ। ਹੋਰ ਦੱਸੋ ਤੁਸੀਂ? ਮਤਲਬ ਕਿ ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਉੱਪਰ
ਹਾਂਜੀ
ਕਿਹੜੀ ਤਰ੍ਹਾਂ ਦੀਆਂ ਰੀਲਸ ਦੇਖਦੇ ਹੋਂਗੇ?
ਇੰਸਟਾ ਤੇ ਗ੍ਰਾਮ ਇ ਫੇਸਬੁੱਕ ਤਾਂ ਹੀ ਮੈਂ ਚਲਾਉਂਦਾ ਹੀ ਨੀ ਹੈਗਾ ਹੀ।
ਅੱਛਾ ਜੀ ਅੱਛਾ
ਹਾਂਜੀ ਇੰਸਟਾਗ੍ਰਾਮ ਤੇ ਬਾਅਦ ਜਿਹੜੀ ਰੀਲ ਮੂਹਰੇ ਆ ਹੁੰਦੀ ਆ ਉਹ ਦੇਖ ਲੈਣੀ ਜਾਂ ਜਿਹੜੀ ਫਰੈਂਡਸਿਪ ਫਰੈਂਡ ਸ਼ੇਅਰ ਕਰਦੇ ਨੇ ਉਹ ਦੇਖ ਲੈਣੇ ਆ ਜੀ।
ਅੱਛਾ ਜੀ ਅੱਛਾ।
ਹਾਂਜੀ।
ਠੀਕ ਹੈ ਜੀ ਅਤੇ ਤੁਸੀਂ ਕਦੇ ਔਨਲਾਈਨ ਸ਼ੋਪਿੰਗ ਕੀਤੀ ਹੈ ਜ
ਨਾ ਜ ਕਦੇ ਨੀ ਕੀਤੀ ਜੀ
ਅੱਛਾ ਜੀ ਤੁਸੀਂ ਕਦੇ ਵੀ ਨਾ ਐਮਾਜੋਨ ਫਲਿਪਕਾਰਡ ਮੀਸ਼ੋ ਮੰਤਰਾ ਇਹ ਤੁਸੀਂ ਕਦੇ ਵੀ ਨਹੀਂ ਚਲਾਈਆਂ ਏ
ਨਾ ਜੀ ਮੰਮਾ ਚਲਾਉਣ ਨੀ ਦਿੰਦੇ ਕਹਿ ਦਿੰਦੇ ਨੇ ਪੈਸੇ ਭੱਜਣਗੇ ਜੀ
ਅੱਛਾ ਜੀ ਅੱਛਾ ਨਹੀਂ ਐਵੇਂ ਤਾਂ ਨਹੀਂੀ ਭੱਜਦੇ ਹੈਗੇ ਜੀ
ਮੰਮਾ ਨੂੰ ਕੌਣ ਸਮਝ ਆਵੇ
ਹਾਂਜੀ ਇਹ ਗੱਲ ਤਾਂ ਹੈਗੀ ਹੈ ਹੀ
ਉਹ ਨਾ ਆਪਦੀ ਹੋ ਮੰਨਣੀ ਕਹਿਣਗੇ ਮੈਂ ਸਹੀ ਹਾਂ ਤੂੰ
ਹਾਂਜੀ ਹਾਂ
ਹਾਂਜੀ
ਇਹ ਗੱਲ ਤਾਂ ਹੈਗੀ ਹੈ ਹੀ
ਹਾਂਜੀ
ਤੇ ਤੁਸੀਂ ਫਿਰ ਓਨਲਾਈਨ ਸ਼ੋਪਿੰਗ ਕਰਕੇ ਦੇਖਿਓ ਕਿਉਂਕਿ ਉਹ ਤਾਂ ਬਹੁਤ ਵਧੀਆ ਹੁੰਦੀ ਹੈਗੀ
ਅਸ ਠੀਕ ਆ ਜੀ
ਹਾਂਜੀ ਹਾਂ ਅਸੀਂ ਹੁਣ ਲਾ ਲਓ ਵੀ ਔਨਲਾਈਨ ਸ਼ੋਪਿੰਗ ਕਰਦੇ ਹਾਂਗੇ ਛੋਟੇ ਬੱਚਿਆਂ ਦੇ ਕੱਪੜੇ ਲੈਣ ਲਈ
ਅਸੇ ਆਈ
ਸਾਡੇ ਕੋਲ ਇੱਕ ਫਸਟ ਕਰਾਈ ਐਪ ਹੈਗੀ
ਅੱਛੇ ਹੈ ਜੀ
ਅਸੀਂ ਉਹਦੇ ਵਿੱਚ ਬੱਚੇ ਦੀ ਉਮਰ ਭਰ ਦਿੰਦੇ ਹਾਂਗੇ ਵੀ ਅਸੀਂ ਇੰਨੇ ਇੰਨੇ ਈਅਰ ਦੇ ਕੱਪੜੇ ਲੈਣੇ ਨੇਗੇ
ਅੱਸੇ ਆ ਜੀ
ਉਹ ਫੇਿਰ ਆਪਾਂ ਸਾਨੂੰ ਓਦਾਂ ਦੇ ਹੀ ਕੱਪੜੇ ਦਿਖਾਉਂਦੇ ਨੇਗੇ
ਠੀਕ ਆ ਜੀ
ਹਾਂਜੀ ਹਾਂ ਕੱਪੜੇ ਬਹੁਤ ਸੋਹਣੇ ਹੁੰਦੇ ਨੇ ਉੱਥੇ ਬੱਚਿਆਂ ਦੇ
ਓਕੇ ਜੀ।
ਨਾਲੇ ਆਪਾਂ ਨੂੰ ਵੀ ਦੁਕਾਨ ਨਾਲੋਂ ਅਲੱਗ ਅਲੱਗ ਤਰ੍ਹਾਂ ਦੀ ਵਰਾਇਟੀ ਮਿਲ ਜਾਂਦੀ ਆ ਓਥੇ।
ਅੱਸਿਆ ਈ।
ਹਾਂਜੀ ਕਿਉਂਕਿ ਨਾਲੇ ਤਾਂ ਦੇਖਣ ਦੇ ਵਿੱਚ ਵੀ ਵਧੀਆ ਲੱਗਦੇ ਨੇ ਪਰ ਉਨਾਂ ਦਾ ਸਟੱਫ- ਫ ਜੇੜਾ ਓ ਵੀ ਬਹੁਤ ਵਧੀਆ ਹੁੰਦਾ ਹੈਗਾ ਸੋਫਟ ਸੋਫਟ ਹੁੰਦਾ।
ਹਾਂਜੀ ਹਾਂਜੀ
ਅਸੀਂ ਤਾਂ ਜ਼ਿਆਦਾਤਰ ਓਨਲਾਈਨ ਸ਼ੋਪਿੰਗ ਹੀ ਕਰਦੇ ਆਗੇਂ ਬੱਚਿਆਂ ਦੇ ਕੱਪੜਿਆਂ ਦੀ।
ਠੀਕ ਆ ਜੀ
ਹਾਂਜੀ ਤੇ ਅਸੀਂ ਜਾਏ ਇੱਕ ਵਿਸ਼ਾਲ ਮੈਗਾ ਮਾਰਟ ਏ ਓਥੋਂ ਵੀ ਲੈ ਆਉਂਣੇ। ਓਥੋਂ ਵੀ ਸਸਤੇ ਮਿਲਦੇ ਨੇ।
ਹਾਂਜੀ ਹਾਂਜੀ
ਜੇੜੀ ਓਨਲਾਈਨ ਸ਼ੋਪਿੰਗ ਐ ਉਹ ਆਪਾਂ ਘਰ ਬੈਠੇ ਕਦੋਂ ਵੀ ਕਰ ਸਕਦੇ ਆ ਗੇਂ।
ਹਾਂਜੀ ਕਰ ਤਾਂ ਸਕਦੇ ਆ ਜੀ ਪਰ ਫਿਰ ਕਰਨ ਨੀ ਦਿੰਦੇ ਨਾ ਮੰਮਾ ਮੇਰੇ।
ਹਾਂਜੀ ਹਾਂ ਕਿਉਂਕਿ ਆਪਾਂ ਜਦੋਂ ਓਨਲਾਈਨ ਪੇਮੈਂਟ ਕਰਾਂਗੇ ਆਪਣੇ ਆਪ ਆਪਣੇ ਘਰੇ ਚੀਜ਼ ਆ ਜਾਂਦੀ ਹੈਗੀ
ਸਹੀ ਗੱਲ ਹੈ ਜੀ
ਨਾ ਆਪਾਂ ਨੂੰ ਕਿਸੇ ਵੀ ਦੁਕਾਨ ਤੇ ਜਾਣ ਦੀ ਲੋੜ ਪੈਂਦੀ ਨਾ ਆਪਣਾ ਟਾਈਮ ਖਰਾਬ ਹੁੰਦਾ ਇਧਰ ਉੱਧਰ ਜਾਣ ਨਾਲ।
ਹਾਂਜੀ ਹਾਂਜੀ
ਅਸੀਂ ਦੁਕਾਨ ਤੇ ਬਹੁਤ ਵਾਰ ਗਿਆਂਗੇ ਉਹ ਵਰਾਇਟੀ ਨਹੀਂ ਦਿੁਖਾਉਂਦੇ ਹੈਗੇ ਇੰਨੀ ਕੱਪੜਿਆਂ ਦੀ ਬੱਚਿਆਂ ਦੀ।
ਅੱਛਾ ਈ।
ਸਾਰੇ ਇੱਕੋ ਤਰ੍ਹਾਂ ਦੇ ਈ ਦਿਖਾਈ ਜਾਂਦੇ ਨੇ। ਕੈਣ ਗੇ ਏ ਤਾਂ ਐਵੇਂ ਦੇ ਹੀ ਹੁੰਦੇ ਨੇ ਬੱਚਿਆਂ ਦੇ ਕੱਪੜੇ ਦਾ
ਹਾਂਜੀ ਔਨਲਾਈਨ ਵੀ ਕਈ ਵਾਰ ਕੱਪੜਾ ਖ਼ਰਾਬ ਆ ਜਾਂਦਾ ਵਿੱਚੋਂ ਓ ਹੋ ਜਾਂਦੇ ਨੇ।
ਹਾਂਜੀ ਓ ਰਿਟਰਨ ਹੋ ਜਾਂਦਾ ਹੈਗਾ ਜੀ।
ਕਈ ਵਾਰ ਕਰਦੇ ਨੀ ਜੀ ਫਿਰ-
ਨਈ ਓ ਦੇਖਣਾ ਪੈਂਦਾ ਜਿਨਾਂ ਦੇ ਰਿਟਰਨ ਲਿਖਿਆ ਹੁੰਦਾ ਹੇਗਾ ਨਾ ਓਹੀ ਰਿਟਰਨ ਕਰਦੇ ਨੇ।
ਹੋਰ ਨੀ ਕਰਦੇ ਈ।
ਹਾਂਜੀ ਜਿਨਾਂ ਦੇ ਨਈ ਲਿਖਿਆ ਹੁੰਦਾ ਓ ਰਿਟਰਨ ਨਹੀਂ ਕਰਦੇ ਹੈਗੇ।
ਠੀਕ ਐ ਈ।
ਹਾਂਜੀ ਜੇੜਿਆ ਦੇ ਲਿਖਿਆ ਹੁੰਦਾ ਓ ਆਪਣੇ ਪੈਸੇ ਨੇ ਜੇੜੇ ਓ ਵੀ ਵਾਪਿਸ ਕਰ ਦਿੰਦੇ ਨੇ ਐਗੇ।
ਅਛਾ ਈ।
ਹਾਂਜੀ ਹੁਣ ਤੁਸੀਂ ਲਾ ਲਓ ਵੀ ਮੈਂ ਚਾਰ ਕੁ ਮਹੀਨੇ ਪੈਲਾਂ- ਆਪਣੇ ਬੇਟੇ ਲਈ ਨਾ ਇੱਕ ਕੁਰਸੀ ਮੰਗਾਈ ਸੀ, ਛੋਟੀ ਜੀ।
ਅੱਸਾ ਆ ਜੀ।
ਓ ਥੋੜ੍ਹੀ ਜਿਹੀ ਡਿਫੈਕਟ ਆ ਗਈ।
ਅੱਛਾ ਈ।
ਅਸੀਂ ਫੋਟੋ ਖਿੱਚ ਕੇ ਉਨਾਂ ਨੂੰ ਵਾਪਸ ਪਾਤੀ ਵੀ ਤੁਆਡੀ ਜੇੜੀ ਏ- ਚੇਅਰ ਏਗੀ ਏ ਡਿਫੈਕਟ ਹੈਗੀ। ਓ ਕੇਂਦੇ ਵੀ ਅਸੀਂ ਰਿਟਰਨ ਤਾਂ ਪਾਇਆ ਨੀ ਹੋਇਆ। ਅਸੀਂ ਐਕਸਚੇਂਜ ਕਰ ਸਕਦੇ ਆਣਗੇ।
ਅੱਛਾ ਈ।
ਅਸੀਂ ਜਿਹੜੇ ਵੀ ਪਾਰਟ ਡਿਫੈਕਟ ਦੀਗਾ ਓਦਾ
ਹਾਂਜੀ ਹਾਂਜੀ
ਉਨਾਂ ਨੇ ਸਾਨੂੰ ਓ ਪਾਰਟ ਭੇਜਤਾ ਕੁਰਸੀ ਦਾ।
ਅੱਛਾ ਈ ਵੀ ਕੁਰਸੀ ਜੋੜਨ ਆਲੀ ਦੀਆਂ ਅਲੱਗ ਅਲੱਗ ਪਾਟ ਚ ਸੀ।
ਹਾਂਜੀ ਹਾਂ ਉਹ ਅਲੱਗ ਅਲੱਗ ਪਾਰਟ ਦੇ ਵਿੱਚ ਸੀ ਬੱਚੇ ਦੇ ਲਈ ਜੋੜਨ ਵਾਲੀ ਸੀਗੀ।
ਅਛਾ ਈ।
ਛੋਟੇ ਬੱਚੇ ਲਈ ਪੈ ਕੇ ਉਹਨੂੰ ਖਾਣਾ ਖਵਾ ਦਿੰਦੇ ਸੀ ਅਸੀਂ।
ਠੀਕ ਹੈ ਜੀ।
ਵੀ ਸਾਨੂੰ ਉਹਨਾਂ ਦੀ ਉਹ ਚੀਜ਼ ਬਹੁਤ ਜ਼ਿਆਦਾ ਵਧੀਆ ਲੱਗੀ।
ਹਾਂਜੀ।
ਕਿਉਂਕਿ ਵੀ ਉਹਨਾਂ ਨੇ ਲਾ ਲਓ ਜੀ। ਚਲੋ ਵਾਪਿਸ ਨਹੀਂ ਕਰਨੀ ਸੀ ਤਾਂ ਉਹਦਾ ਸਪੇਅਰ ਪਾਰਟ ਤਾਂ ਭੇਜਿਆ ਆਪਾਂ ਨੂੰ।
ਸਹੀ ਗੱਲ ਆ ਜਹੀ।
ਜੇ ਹੁਣ ਉਹ ਨਾ ਭੇਜਦੇ ਤਾਂ ਆਪਣੇ ਲਈ ਉਹ ਐਪ ਵਧੀਆ ਨਹੀਂ ਸੀਗੀ।
ਹਾਂਜੀ, ਨਾਲੇ ਕੁਰਸੀ ਵੀ ਉਹ ਪੈਸੇ ਖ਼ਰਾਬ ਹੋ ਜਾਂਦੇ, ਨਾਲੇ ਕੁਰਸੀ ਉਹ ਹੋ ਜਾਂਦੀ।
ਹਾਂਜੀ ਉਹ ਘੱਟੋ-ਘੱਟ ਪੰਦਰਾਂ ਸੌ ਦੀ ਸੀਗੀ।
ਅੱਛੇ ਆ ਜੀ।
ਹਾਂਜੀ। ਤੇ ਜਿਹਦੇ ਵਿੱਚ ਬਹਿ ਕੇ ਬੱਚੇ ਨੂੰ ਖਾਣਾ ਖਵਾਇਆ ਜਾਂਦਾ ਪੂਰੇ ਉਹਦੇ ਕੁਛ ਲੱਗਿਆ ਹੁੰਦਾ ਹੈਗਾ।
ਅੱਛਾ ਆ ਜੀ।
ਤੇ ਓਦੇ ਵਿੱਚ ਬੈਲਟਾਂ ਵੀ ਲੱਗੀਆਂ ਹੁੰਦੀਆਂ ਨੇਗੀਆਂ।
ਅੱਛਾ ਅੱਛਾ ਈ।
ਹਾਂਜੀ ਓਸ ਤੋਂ ਬਾਅਦ ਮੈਂ ਇੱਕ ਐਮਾਜੋਨ ਤੋਂ ਪਰਸ ਵੀ ਮੰਗਵਾਇਆ ਸੀਗਾ।
ਅੱਛਿਆ ਈ ਓ ਕਿਵੇਂ ਦਾ ਦੀ।
ਓ ਵਾਈਟ ਕਲਰ ਦਾ ਸੀ। ਓ ਵੀ ਬਹੁਤ ਸੋਹਣਾ ਸੀਗਾ।
ਕਿੰਨੇ ਕੁ ਦਾ ਤੀ ਜੀ।
ਓ ਸਿਰਫ਼ ਮੈਂ ਸੱਤ ਸੌ ਰੁਪਏ ਦਾ ਮੰਗਵਾਇਆ ਸੀਗਾ।
ਅੱਛਿਆ ਈ। ਵਧੀਆ ਤੀ ਫਿਰ ਤਾਂ ਈ।
ਬਹੁਤ ਵਧੀਆ ਸੀ। ਉਹ ਮੈਂ ਹੁਣ ਵੀ ਉਹਨੂੰ ਡੇਲੀ ਯੂਜ ਕਰਦੀ ਆਂਗੀ।
ਅੱਛੇ ਜੀ। ਬਾਹਰ-ਅੰਦਰ ਜਾਣ ਲੱਗੇ ਜੀ?
ਹਾਂਜੀ, ਹਾਂ। ਜਦੋਂ ਵੀ ਅਸੀਂ ਕਿਸੇ ਬਾਜ਼ਾਰ ਜਾਣਾ ਜਾਂ ਕਿਸੇ ਵੀ ਰਿਸ਼ਤੇਦਾਰੀ ਦੇ ਵਿੱਚ ਜਾਣਾ।
ਅੱਛਿਆ ਜੀ।
ਅਸੀਂ ਉਸੇ ਨੂੰ ਹੀ ਲੈ ਕੇ ਜਾਂਦੇ ਹਾਂ। ਮਹਿੰਗੇ ਪਰਸ ਨਹੀਂ ਚੱਕਦੇ ਹੈਗੇ।
ਠੀਕ ਹੈ ਜੀ।
ਵੀ ਉਹ ਖ਼ਰਾਬ ਹੋ ਜਾਂਦੇ ਮਹਿੰਗੇ।
ਹਾਂਜੀ।
ਤੁਸੀਂ ਲਾ ਲਓ ਵੀ ਉਹ ਪਰਸ ਨੂੰ ਹਲੇੇ ਤੱਕ ਕੁਛ ਵੀ ਨਹੀਂ ਹੋਇਆ ਹੈਗਾ।
ਫਿਰ ਤਾਂ ਵਧੀਆ ਹੀ।
ਹਾਂਜੀ ਹਾਂ, ਉਹਦੇ ਉੱਪਰ ਔਫਰ ਦਿੱਤਾ ਹੋਇਆ ਸੀ। ਔਫਰ ਤੋਂ ਘੱਟ ਐਮ ਆਰ ਧ ਓਦੀ ਗਿਆਰਾਂ ਸੌ ਕੁਛ ਸੀ।
ਅੱਛਾ ਜੀ।
ਉਹਨਾਂ ਨੇ ਲਾ ਲਓ ਵੀ ਸਾਨੂੰ ਸੱਤ ਸੌ ਦੇ ਵਿੱਚ ਦਿੱਤਾ ਸੀਗਾ।
ਹਾਂਜੀ ਵਿੱਚ ਚੀਜ਼ਾਂ ਅੋਹੀਆਂ ਵੀ ਹੁੰਦੀਆਂ ਨੇ ਜੀ, ਦੋ ਦਿਨਾਂ ਬਾਅਦ ਹੀ ਖਰਾਬ ਹੋ ਜਾਣਾ ਪਤਾ ਸਾਲ ਦੋ ਸਾਲ ਚੱਲੀ ਜਾਣ ਜੀ।
ਹਾਂਜੀ, ਹਾਂ। ਫਿਰ ਆਪਾਂ ਐਵੇਂ ਨਾ ਜਿਵੇਂ ਦੇ ਆਪਾਂ ਚੀਜ਼ ਤੇ ਪੈਸੇ ਲਾਵਾਂਗੇ ਆਪਾਂ ਨੂੰ ਉਵੇਂ ਦੀ ਹੀ ਚੀਜ਼ ਮਿਲੁਗੀ।
ਹਾਂਜੀ।
ਇਹ ਵੀ ਗੱਲ ਹੈਗੀ ਹੈ ਇਹ?
ਹਾਂਜੀ-ਹਾਂਜੀ, ਹੈਗੀ ਹੈ ਜੀ।
ਕਿਉਂਕਿ ਫਿਰ ਜੇ ਆਪਾਂ ਓਨਲਾਈਨ ਹੀ ਹੁਣ ਆਪਾਂ ਪੰਜਾਹ ਰੁਪਏ ਵਾਲੀ ਚੀਜ਼ ਸਿਲੈਕਟ ਕਰਾਂਗੇ
ਸਹੀ ਗੱਲ ਹੈ ਜੀ।
ਤਾਂ ਤਾਂ ਫੇਿਰ ਉਹ ਉਵੇਂ ਦੀ ਹੀ ਆਊਗੀ।
ਹਾਂਜੀ।
ਪਰ ਇਹ ਹੈ ਵੀ ਜਿਹੜੀ ਔਨਲਾਈਨ ਸ਼ੋਪਿੰਗ ਹੁੰਦੀ ਹੈ ਉਹਦੇ ਵਿੱਚ ਆਪਾਂ ਨੂੰ ਚੀਜ਼ਾਂ ਤੇ ਡਿਸਕ ਅਊਂਟ ਵੀ ਬਹੁਤ ਮਿਲ ਜਾਂਦਾ ਹੈਗਾ।
ਡਿਸਕਾਊਂਟ ਵੀ ਬਹੁਤ ਮਿਲ ਜਾਂਦਾ ਜੀ। ਕਈ ਵਾਰ ਚੀਜ਼ ਹੋ ਖ਼ਰਾਬ ਵੀ ਨਿਕਲਿਆ ਹੁੰਦੀ ਜਿਵੇਂ ਵਿੱਚ ਔਡਰ ਆਉਂਦੇ ਹੈਗਾ ਜੀ ਛੇਤੀ ਉੰ
ਹਾਂਜੀ, ਜਿਹੜੀਆਂ ਮਤਲਬ ਕਿ ਆਪਣੀਆਂ ਵਧੀਆ ਐਪਸ ਨੇਗੀਆਂ ਉਹਨਾਂ ਤੋਂ ਤਾਂ ਆ ਹੀ ਜਾਂਦਾ ਹੈਗਾ ਪੰਜ-ਛੇ ਦਿਨ ਦੇ ਵਿੱਚ।
ਹਾਂਜੀ।
ਕਿਉਂਕਿ ਜਿਵੇਂ ਹੁਣ ਐਮਏ ਜੋਨ ਫਲਿੱਪਕਾਰਡ ਇਹਨਾਂ ਸਾਰਿਆਂ ਤੋਂ ਅਸੀਂ ਚੀਜ਼ਾਂ ਮੰਗਵਾ ਰਹੇ ਹਾਂਗੇ
ਅੱਛਾ ਜੀ
ਹਾਂਜੀ ਇਹ ਨਾ ਸਾਰਿਆਂ ਤੋਂ ਵਧੀਆ ਔਡਰ ਆਉਂਦਾ ਅਸੀਂ ਇੱਕ ਡੰਬਲਸ ਮੰਗਵਾਏ ਸੀਗੇ
ਅੱਛਾ ਜੀ
ਉਹ ਵੀ ਬਹੁਤ ਵਧੀਆ ਕੁਆਲਿਟੀ ਆਈ ਸੀ। ਕੁੱਲ ਸਿਰਫ ਪੰਜ ਸੌ ਰੁਪਏ ਦੇ
ਕਿੰਨੇ ਡੰਬਲ ਦੀ, ਕਿੰਨੇ ਕਿੱਲੋ ਦੇ?
ਦੋ ਨੰਬਰ ਸੀ, ਪੰਜ-ਪੰਜ ਕਿਲੋ ਦੇ ਜੀ।
ਅੱੱਸੇ ਆਈ, ਪੰਜ ਸੌ ਦੇ ਈ। ਕੌਣ ਕਰ ਦਾ ਹੋੰਦਾ ਜੀ ਤੁਹਾਡੇ ਫਿਰ ਜਿੰਮ ਜੀ ਜਮ, ਡੰਬਲਾਂ ਆਲਾ ਜੀ?
ਮੇਰੇ ਹਸਬੈਂਡ ਕਰਦੇ ਨੇ ਕਦੇ-ਕਦੇ, ਜਦੋਂ ਉਹਨਾਂ ਨੂੰ ਟਾਈਮ ਲੱਗ ਜਾਂਦਾ ਹੈਗਾ।
ਅੱਛਾ ਜੀ, ਇਕੱਲੇ ਡੰਬਲ ਹੀ ਵਰਤਨੇ ਇੱਕ ਹੋਰ ਵੀ ਹੈਗੇ ਜੀ? ਕੋਈ ਮਜ਼ੀਨ
ਨਹੀਂ ਕੱਲੇ ਡੰਬਲ ਹੀ ਵਰਤਦੇ ਨੇ। ਉਹ ਤਾਂ ਅਸੀਂ ਵੀ ਔਨਲਾਈਨ ਦੇਖਣਾ ਸੀ ਵੀ ਜੇ ਆਪਾਂ ਨੂੰ ਕਈ ਵਾਰ ਕੋਈ ਚੀਜ਼ ਹੋਰ ਮੰਗਵਾਉਣੀ ਪੈ ਜਾਂਦੀ ਹੈਗੀ ਇਹ ਇਸ ਤਰ੍ਹਾਂ ਦੀ
ਹਾਂਜੀ
ਵੀ ਉਹ ਕਿਵੇਂ ਦੀ ਆਉਂਦੀ ਹੈਗੀ ਕਈ ਵਾਰ ਆਪਾਂ ਮਹਿੰਗੀ ਚੀਜ਼ ਵੀ ਮੰਗਵਾਉਦੇ ਆਗੇ
ਹਾਂਜੀ ਹਾਂਜੀ
ਇਹ ਵੀ ਹੈਗਾ
ਹਾਂਜੀ
ਪਰ ਅਸੀਂ ਜਿੰਨੀਆਂ ਵੀ ਚੀਜ਼ਾਂ ਔਨਲਾਈਨ ਮੰਗਵਾਉਂਦੇ ਹਾਂ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇਗੀਆਂ
ਠੀਕ ਆ ਜੀ
ਕਿਉਂਕਿ ਸਭ ਦੇ ਵਿੱਚ ਨਾਲੇ ਤਾਂ ਵਰਾਇਟੀ ਮਿਲਦੀ ਹੈਗੀ
ਹਾਂਜੀ ਹਾਂਜੀ
ਨਾਲੇ ਆਪਣੇ ਪੈਸਿਆਂ ਦੀ ਜਿਹੜੀ ਬੱਚਤ ਹੈ ਉਹ ਹੋ ਜਾਂਦੀ ਹੈਗੀ
ਹਾਂਜੀ
ਕਿਉਂਕਿ ਜਿਹੜੇ ਦੁਕਾਨਦਾਰ ਨੇ ਉਹ ਤਾਂ ਆਪਾਂ ਨੂੰ ਜਿਹੜੇ ਕੱਪੜੇ ਨੇ ਕੋਈ ਵੀ ਚੀਜ਼ ਹੈ ਐਮ ਆਰ ਪੀ ਤੇ ਦਿੰਦੇ ਨੇ ਹੈਗੇ
ਹਾਂਜੀ ਉਹ ਵਿੱਚ ਆਪ ਵੀ ਦੁਕਾਨਦਾਰ ਜੀ ਆਪ ਵੀ ਐਮ ਆਰ ਪੀ ਵਧਾ ਲੈਂਦੇ ਨੇ ਜੀ
ਹਾਂਜੀ ਹਾਂ
ਕਹਿ ਦਿੰਦੇ ਨੇ ਨਿਮੋ ਕਰੋ ਜ ਸਾਨੂੰ ਤ ਇੰਨੀ ਪੈਂਦੀ ਹੈ ਸਾਨੂੰ ਕੀ ਬਚੂਗਾ ਹੀ ਐ ਬਹੁਤ ਕਰਦੇ ਨੇ
ਅਸੀਂ ਹੁਣ ਤੁਸੀਂ ਲਾ ਲਓ ਵੀ ਜਿਹੜੇ ਸ਼ੈਂਪੂ ਵਗੈਰਾ ਮੰਗਵਾਉਂਣੇ ਆਂਗੇ
ਹਾਂਜੀ
ਉਹ ਵੀ ਅਸੀਂ ਕਿਉਂਕਿ ਸਾਨੂੰ ਦੁਕਾਨ ਦੇ ਨਾਲੋਂ ਘੱਟੋ ਘੱਟ ਦੋ ਤਿੰਨ ਸੌ ਰੁਪਏ ਦਾ ਫ਼ਰਕ ਪੈ ਜਾਂਦਾ ਹੈਗਾ
ਅੱਛਾ ਜੀ
ਹਾਂਜੀ ਤੁਹਾਨੂੰ ਔਨਲਾਈਨ ਸ਼ੋਪਿੰਗ ਹੈ ਜਿਹੜੀ ਉਹ ਬਹੁਤ ਜਿਆਦਾ ਵਧੀਆ ਲੱਗਦੀ ਹੈਗੀ
ਠੀਕ ਹੈ ਜੀ
ਤੁਸੀਂ ਵੀ ਕਦੇ ਔਨਲਾਈਨ ਸ਼ੋਪਿੰਗ ਕਰਕੇ ਦੇਖਿਓ
ਠੀਕ ਹੈ ਜੀ ਜ਼ਰੂਰ ਕਰਾਂਗੇ ਜੀ
ਹਾਂਜੀ ਮਹਿੰਗੀ ਨਾ ਕਰਿਓ ਭਾਵੇਂ ਥੋੜੀ ਸਸਤੀ ਕਰ ਲਿਓ
ਹਾਂਜੀ ਹਾਂਜੀ ਦੋ ਤਿੰਨ ਸੌ ਰੁਪਏ ਦੀ ਕਰ ਲਾਂਗਾ ਜੀ
ਹਾਂਜੀ ਹਾਂ ਭਾਵੇਂ ਸੌ ਰੁਪਏ ਦੀ ਕੋਈ ਚੀਜ਼ ਮੰਗਵਾ ਕੇ ਦੇਖ ਲਿਓ ਬਹੁਤ ਵਧੀਆ ਆਉਂਦੀ ਹੈਗੀ
ਠੀਕ ਆ ਜੀ
ਕਿਉਂਕਿ ਇਹ ਬਹੁਤ ਵਧੀਆ ਸਿਸਟਮ ਹੈਗਾ ਅੱਜ ਕੱਲ ਦੇ ਟਾਈਮ ਦੇ ਵਿੱਚ ਲੋਕਾਂ ਕੋਲ ਟਾਈਮ ਘੱਟ ਹੋਣ ਕਰਕੇ
ਸਹੀ ਗੱਲ ਹੈ ਜੀ
ਕਿਉਂਕਿ ਉਹ ਆਪਣੇ ਘਰ ਰਾਤ ਨੂੰ ਬਹਿ ਕੇ ਚੀਜ਼ਾਂ ਸਿਲੈਕਟ ਕਰਕੇ ਔਡਰ ਕਰ ਸਕਦੇ ਨੇਗੇ
ਸਹੀ ਗੱਲ ਆ ਜੀ ਸਹੀ ਗੱਲ ਆ
ਹਾਂਜੀ ਹਾਂਜੀ
ਹਾਂਜੀ
ਠੀਕ ਏ